ਹਾਂਜੀ ਵਧੀਆ। ਤੁਸੀਂ ਸੁਣਾਓ?
ਮੈਂ ਵੀ ਠੀਕ ਹਾਂ। ਕੀ ਕਰਦੇ ਸੀ?
ਕੁਛ ਨੀ ਕਰਨਾ ਕੀ ਬੱਚੇ ਆਏ ਸੀੇ ਸਕੂਲ ਤੋਂ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਫਰੀ ਹੋਈ ਆ
ਅੱਛਾ ਆ ਗਏ
ਹਾਂਜੀ ਆ ਗਏ ਨੇ
ਜਾਂ ਕਿੰਨੇ ਵ
ਆ ਕੇ ਸੋ ਗਏ ਨੇ। ਇਹ ਸਵੇਰੇ ਸੱਤ ਵਜੇ ਇਹਨਾਂ ਦੀ ਬੱਸ ਆ ਜਾਂਦੀ ਆ। ਹੂੰ ਤੇ ਸਾਢੇ ਬਾਰਾਂ ਵਜੇ ਛੁੱਟੀ ਹੋ ਜਾਂਦੀ ਛੋਟਿਆਂ ਨੂੰ, ਤੇ ਵੱਡਿਆਂ ਨੂੰ ਡੇਢ ਵਜੇ ਹੁੰਦੀ ਆ। ਬੱਸ ਰਾਈਟ ਸੱਤ ਵਜੇ ਆਉਂਦੀ ਆ।
ਵਧੀਆ ਨਾ ਇਹ ਤਾਂ, ਜਦੋ ਟਾਈਮ ਦਾ ਮੈਨੇਜਮੈਂਟ ਹੈਗਾ। ਸਾਡੇ ਟਾਈਮ ਤਾਂ ਕਿੱਥੇ ਬੱਸਾਂ ਸੀਗੀਆਂ, ਪੈਦਲ ਈ ਤੁਰਦੇ ਹੁੰਦੇ ਸੀ ਅਸੀਂ, ਹਨਾ?
ਹਾਂਜੀ, ਪੈਦਲ ਈ।
ਪੈਦਲ ਆਣਾ
ਹੁਣ ਤੇ ਬਥੇਰੀਆਂ ਫੈਸਿਲਿਟੀ ਹੈਗੀਆਂ ਨੇ, ਜਿਵੇਂ ਵੈਨ ਹੋ ਗੀ, ਬੱਸਾਂ ਹੋ ਗਿਆਂ ਕਈਆਂ ਨੇ ਪ੍ਰਾਈਵੇਟ ਵੀ, ਮਤਲਬ ਚੀਜ਼ਾਂ ਏਦਾਂ ਰੱਖ ਕੇ, ਜਿਵੇਂ ਸਕੂਲ 'ਚ ਲਾਈ ਹੋਈ ਆ!
ਸਹੂਲਤਾਂ ਤਾਂ ਸਾਰੀਆਂ ਹੋ ਗੀਆਂ ਨੇ ਇਨਾਂ ਨੂੰ, ਪਰ ਪੜ੍ਹਾਈਆਂ ਦੇ ਹਿਸਾਬ ਨਾਲ ਟੀਚਰਸ ਉਵੇਂ ਨੀ ਹੈਗੇ ਹੁਣ। ਪਹਿਲੇ ਅਰਗੇ ਜੇੜੇ ਸਾਡੇ ਟੈਮ ਦੇ ਹੁੰਦੇ ਸੀਗੇ
ਨਈ, ਨਈ ਟੀਚਰ ਸ ਵਕ
ਹੁਣ ਸਾਨੂੰ ਬ ਕਿੰਨਾ ਕੁੱਟ ਕੁੱਟ ਵੀ ਦਿੰਦੇ ਸੀ ਟੀਚਰਸ, ਪਰ ਸਾਡੇ ਮਾਂ-ਪਿਓ ਦੀ ਮਜ਼ਾਲ ਨੀ ਹੁੰਦੀ ਸੀ ਜਾ ਕੇ ਟੀਚਰਾਂ ਨੂੰ ਬੋਲਣ ਦੀ! ਓ ਤਾਂ ਕੈਂਦੇ ਸੀ ਇਨਾਂ ਨੂੰ ਹੋਰ ਕੁੱਟੋ ਨਾਲੇ ਉੱਥੋਂ ਕੁੱਟ ਖਾ ਕੇ ਆਣਾ, ਨਾਲੇ ਘਰੇ ਕੁੱਟ ਖਾਣੀ।
ਹਮ, ਹਾਂ ਓਹੀ ਤੇ ਹੁਣ ਤੇ ਇਨਾਂ ਨੂੰ ਹੱਥ ਵੀ ਲਾ ਦੇਣ ਤੇ ਨਾਲ ਈ ਕੰਪਲੇਂਟਾਂ ਜਾਣ ਲੱਗ ਜਾਂਦੀਆਂ ਡੀ ਪੇਰੈਂਟਸ ਦੀਆਂ ਟੀਚਰਾਂ ਕੋਲ, ਟੀਚਰ ਡਰਦੇ ਨੇ ਹੁਣ।
ਨਾਲੇ ਤੁਸੀਂ ਓ ਗੱਲ ਕਰਦੇ ਓ, ਟੀਚਰਾਂ ਵੀ ਵ ਇਨਾਂ ਤੋਂ ਡਰਦੀਆਂ ਨੇ!
ਹਮ-ਹਮ, ਡਰਦੀਆਂ ਨੇ।
ਅੱਖਾਂ ਕੱਢ ਦਿੰਦੀਆਂ ਸੀ ਦੂਰੋਂ ਈ।
ਹਮਮ। ਨਈ, ਸਾਡੇ ਜਿਵੇਂ ਹੁਣ ਕਲਾਸ 'ਚ ਇੱਕ ਟਾਈਮ ਤਾਂ ਏਦਾਂ ਹੋਇਆ ਸੀ, ਸਲੇਟ ਨੀ ਹੁੰਦੀ ਜੇੜੀ ਜਿੱਦਾਂ ਪੇਲਾਂ ਚੱਲਦੀਆਂ ਸੀ, ਜਿਦੇ ਤੇ ਆਪ ਆਪਾਂ ਲਿਖੀ ਦਾ ਸੀ, ਓ ਚੁੱਕ ਕੇ ਮਾਰੀ ਸੀ, ਓ ਕੁੜੀ ਦੇ ਸਿਰ 'ਚ ਵੱਜੀ ਸੀ। ਤੇ ਓਦੋਂ ਜਿਵੇਂ ਖੂਨ ਵੀ ਨਿਕਲਣ ਲੱਗ ਗਿਆ ਸੀ, ਪਰ ਏਦਾਂ ਵੀ ਇੰਨੀ ਹਿੰਮਤ ਨੀ ਹੋਈ ਮਾਂ-ਪਿਓ ਦੀ ਵੀ ਜਾ ਕੇ ਕਹਿਣ, ਕਿਉਂਕਿ ਪੇਲਾਂ ਸਾਈਡ ਨੀ ਲੈਂਦੇ ਸੀ ਲੋਕੀ ਬੱਚਿਆਂ ਦੀ ਜਾਦਾ, ਹੁਣ ਜਾਦਾ ਸਾਈਡਾਂ ਲੈਂਦੇ ਨੇ।
ਸਾਈਡਾਂ ਲੈਂਦੇ ਨੇ! ਜੇ ਇਹੀ ਸਲੇਟ ਆਪਣੇ ਹੁਣ ਦੇ ਬੱਚਿਆਂ ਨੂੰ ਮਾਰੀ ਹੁੰਦੀ ਇਨਾਂ ਨੇ, ਤਾਂ ਮੈਂ ਤਾਂ ਕੇਨੀ ਆਂ ਮੋਰ ਚਾ ਕੱਢ ਦੇਣਾ ਸੀ।
ਹਾਂਜੀ।
ਵੀ ਮਾਰਿਆ ਵੀ ਮਾਰਿਆ, ਕਿੰਨਾ ਕੁਛ ਕਰਨਾ, ਹੁਣ ਤੁਸੀਂ ਦੇਖਲੋ ਵੀ ਅੱਜ ਦੇ ਬੱਚਿਆਂ ਦੇ ਡੇਰੀਆਂ ਤੁਸੀਂ ਪਹਿਲਾਂ ਕਡੋਂਗੇ, ਡੇਰੀਆਂ ਵਿੱਚ ਪਹਿਲਾਂ ਇਨਾਂ ਦਾ ਆ ਹਫਤੇ ਵਾਈਜ਼ ਰੋਟੀਆਂ ਦਾ ਪੈਲਾਂ ਤਾਂ ਲਿਖਿਆ ਹੁੰਦਾ ਮੇਨੂੰ ਇਨਾਂ ਨੂੰ ਐ ਦੇ ਦੋ, ਉਨਾਂ ਨੂੰ ਓ ਜਦੋ ਸਾਡੇ ਟੈਮ ਸਾਡੇ ਮਾਂ-ਪਿਓ ਸੁੱਕੀ ਰੋਟੀ ਹੁੰਦੀ ਸੀ, ਉੱਤੋਂ ਅੰਬ ਦਾ ਅਚਾਰ ਦੀ ਫਾੜੀ ਹੁੰਦੀ ਸੀ ਵੀ ਖਾਓ ਜਾ ਨਾ ਖਾਓ, ਓਈ ਸੁੱਕੀ ਰੋਟੀ, ਓਈ ਅੰਬ ਦਾ ਅਚਾਰ ਲੈ ਕੇ ਅਸੀਂ ਖਾਣੀਆਂ ਰੋਟੀਆਂ ਉੱਥੇ। ਨਾਲੇ ਪੜ੍ਹਾਈਆਂ ਵੀ ਬੌਤ ਕੀਤੀਆਂ, ਐਵੇਂ ਕੁਛ ਨੀ ਆ, ਨਾਲੇ ਓਸ ਟੈਮ ਦੀ ਪੜ੍ਹਾਈ ਸਾ ਡੇ ਦਿਮਾਗ 'ਚ ਵੀ ਬੈਠੀ ਹੁੰਦੀ ਸੀਗੀ। ਸਾਨੂੰ ਟਿਊਸ਼ਨਾਂ ਕੇੜਾ ਸੀਗੀਆਂ ਓਦੋਂ, ਹਾਂ। ਅਸੀਂ ਮਿੱਟੀ 'ਚ ਵੀ ਖੇਡੀ ਜਾਂਦੇ ਸੀ, ਨਾਲੇ ਟੂਸ਼ਨਾਂ ਨੀ ਸੀ ਸਾਡੇ ਟੈਮ।
ਹਾਂਜੀ, ਹੁਣ ਟਿਊਸ਼ਨਾਂ ਵੀ ਨੇ, ਸਾਰਾ ਕੁਛ ਆ, ਹੁਣ ਬਸ ਏਦਾਂ ਏ ਪੜ੍ਹਾਈ ਦੇ ਨਾਮ ਤੇ ਬਸ ਟੀਚਰਾਂ ਫੋਨ ਤੇ ਹੋਮਵਰਕ ਭੇਜ ਦਿੰਦੀਆਂ ਨੇ ਆਹ ਕਰਾ ਦੋ
ਬਸ
ਤੇ ਸਕੂਲ ਦਾ ਵੇਖੀ ਦਾ ਕੁੱਛ ਵੀ ਨੀ ਕਰਾਇਆ ਹੁੰਦਾ ਮਾੜਾ ਮੋਟਾ ਕਰਾ ਕੇ ਚੱਲ ਜੀ ਐ ਘਰੇ ਸਮਝਾ ਦੋ ਬੱਚੇ ਨੂੰ
ਓਈ ਤਾਂ ਗੱਲ ਏ ਸਾਡੇ ਮਾਂ ਪਿਓ ਸਾਦੇ ਸੀ ਭੋਲੇ ਭਾਲੇ ਸੀਗੇ ਸਾਡੇ ਕੋਲ ਇੰਨਾ ਧਿਆਨ ਉਨਾਂ ਦਾ ਹੁੰਦਾ ਨੀ ਸੀ ਬਸ ਇੰਨਾ ਪਤਾ ਸੀ ਇਹ ਆ ਗੀਆਂ ਤੇ ਚਲੇ ਗਈਆਂ ਬਸ ਉਹ ਸਾਡੇ ਮਾਂ ਪਿਓ ਆਪਣੇ ਹੀ ਕੰਮ ਚ ਰੈਂਦੇ ਸੀ ਸਾਨੂੰ ਭੇਜ ਦਿੱਤਾ ਬਸ ਅਸੀਂ ਬਸ ਇੰਨਾ ਸਾਡਾ ਜਦੋਂ ਅਹੇ ਨਤੀਜਾ ਆਉਂਦਾ ਸੀਗਾ ਪੇਪਰਾਂ ਦਾ ਤਾਂ ਉਸ ਟਾਈਮ ਦੇਖਦੇ ਹੁੰਦੇ ਸੀਗੇ ਵੀ ਹਾਂ ਬੀ ਏਹੇ ਪਾਸ ਹੋ ਗਈਆਂ ਜਾਂ ਨਾ ਪਾਸ ਹੋ ਗਈਆਂ ਬਸ ਇਹ ਚੀਜ਼ਾਂ ਇਹਨਾਂ ਨੂੰ ਪਤਾ ਹੁੰਦੀਆਂ ਸੀਗੀਆਂ
ਉਹੀ ਇਹੀ ਪ
ਅੱਜ ਆਪਾਂ ਦੇਖੀਏ ਕਿੰਨਾ ਯਾਦ ਕਰਦੇ ਹਾਂ ਸਾ ਉਸ ਟਾਈਮ ਦੇ ਸਕੂਲਾਂ ਨੂੰ ਕਿਉਂਕਿ ਉਹ ਟਾਈਮ ਬਹੁਤ ਵਧੀਆ ਹੁੰਦਾ ਸੀ ਸਾਡੇ ਟਾਈਮ
ਹਮ ਉਹ ਵਧੀਆ ਹੁੰਦਾ ਸੀ ਹੁਣ ਤੇ ਗਰੁੱਪ ਬਣੇ ਹੋਏ ਨੇ ਇਹਨਾਂ ਦੇ ਸਕੂਲ ਵਾਲਿਆਂ ਦੇ ਪਹਿਲਾਂ ਦਾ ਨੰਬਰ ਵੀ ਨੀ ਹੁੰਦੇ ਸੀ। ਸੀ ਤੇ ਹੁਣ ਡਾਇਰੀਆਂ ਚ ਨੋਟ ਕਰਾ ਦਿੰਦੇ ਛੋਟੀ ਤੋਂ ਛੋਟੀ ਚੀਜ ਵੀ
ਦੇਖ ਲੋ
ਹਮ ਤੇ ਗਰੁੱਪ ਪ ਬਣੇ ਸਕੂਲ ਦੇ ਤੇ ਉਹਦੇ ਚ ਮੈਸੇਜ ਕਰਦੇ ਦਿੰਦੇ ਨੇ ਬਸ ਆਹ ਹੋਮਵਰਕ ਕਰਾ ਦੋ ਆਹ
ਫਿਰ ਤੁਸੀਂ ਕਾਦੇ ਆਂਸਤੇ ਹੋ ਇਹ ਇਕੱਲਾ ਪਗਾਰ ਲੈਣ ਵਾਸਤੇ ਬੈਠੇ ਨੇ
ਹੋਰ ਫੀਸਾਂ ਵੀ ਜ਼ਿਆਦਾ ਵੱਧ ਗਈਆਂ ਨੇ ਜਦੋਂ ਜਾਈਏ ਫੀਸ ਵਧੀ ਹੁੰਦੀ ਹੈ ਜਦੋਂ ਜਾਈਏ ਉਦੋਂ ਵੀ ਫੀਸ ਵਧੀ ਹੁੰਦੀ ਹੈ
ਉਹੀ ਤਾਂ ਗੱਲ ਆ ਹੁਣ ਇਹਨਾਂ ਨੇ ਕੀ ਕੀਤਾ ਸਾਡੇ ਟਾਈਮ ਅਸੀਂ ਬਲੈਕ ਬੋਰਡ ਇਕਦਮ ਸਾਦੇ ਬਲੈਕ ਬੋਰਡਾਂ ਤੇ ਸਾਡੇ ਟੀਚ ਚਰਜ਼ ਸਾਡੇ ਜਿਹੜੇ ਅਧਿਆਪਕ ਹੁੰਦੇ ਸੀ ਪੜ੍ਹਾਉਂਦੇ ਸੀ ਸਾਨੂੰ ਹੁਣ ਤੁਸੀਂ ਟੀਚਰ ਦੇਖ ਲਓ ਟੀਚਰਾਂ ਦੇ ਕੱਪ ਕੱਪੜੇ ਆਪਦੇ ਇੰਨੇ ਸਹੀ ਨਹੀ ਹੁੰਦੇ ਜਿਹੜੇ ਪਾਉਂਦੇ ਨੇ
ਨਹੀਂ
ਆਉਣ ਚ ਹੋਰ ਹੀ ਕੁੱਛ ਪਾ ਕੇ ਆਉਣ ਤਾਂ ਵੀ ਬਹੁਤ ਨਾਮ ਰਾੱਖਦੇ ਨੇ ਫੇਰ ਇਹਨਾਂ ਦੇ ਹੁਣ ਡਿਜੀਟਲ ਤੇ ਪੜ੍ਹਾਈਆਂ ਆਉਣ ਲੱਗ ਗਈਆਂ ਕੰਪਿਊਟਰ ਤੇ ਪੜ੍ਹਾਈਆਂ ਆਉਣ ਲੱਗ ਗਈਆਂ ਫੋਨਾਂ ਤੇ ਪੜ੍ਹਾਈਆਂ ਆਉਣ ਲੱਗ ਗਈਆਂ
ਉਹੀ ਆਹ ਹੁਣ ਐਡਮਿਸ਼ਨ ਲੈਣਾ ਸੀ ਪਹਿਲਾਂ ਕਹਿੰਦੇ ਵੀ ਲੈਪਟੋਪ ਲੈ ਕੇ ਦੋ ਬੱਚਿਆਂ ਨੂੰ
ਅੱਛਾ ਹੁਣ ਜਦੋਂ ਜੇ ਮਾਂ ਪਿਓ ਦੀ ਮਾਂ ਪਿਓ ਦੀ ਜੇ ਸਮਝੋ ਇੰਨੀ ਮਤਲਬ ਨਾ ਕੈਪੇਸਿਟੀ ਹੋਈ ਬਚਾਰੇ ਦੀ ਨਾ ਲੈਣ ਦੀ ਇੰਨੀ ਹਿੰਮਤ ਹੋਈ ਤਾਂ ਕੀ ਕਰੇ ਬੰਦਾ ਇਹ ਤਾਂ ਮੈਨੂੰ ਗ਼ਲਤ ਚੀਜ਼ ਲੱਗਦੀ ਹੈ ਤੁਹਾਨੂੰ ਕੀ ਕ ਤੁਹਾਡਾ ਕੀ ਕਹਿਣਾ ਇਸ ਚੀਜ਼ ਚ
ਇਹ ਗ਼ਲਤ ਹੀ ਚੀਜ ਆ ਹੋਰ ਕੀ ਆ ਮਾਂ ਪਿਓ ਇਹਨਾਂ ਨਹੀਂ ਕਰ ਸਕਦੇ ਜਿੰਨਾਂ ਕੋਲ ਹੈਗੇ ਨੇ ਉਹ ਲਾ ਦੇਣਗੇ ਜਿੰਨਾਂ ਕੋਲ ਨਹੀਂ ਆ ਉਹਤੋਂ ਔਖੇ ਹੋਣਗੇ ਫੇਰ ਪੜ੍ਹਾਈ ਤੋਂ ਬੈਠੇ ਰਹਿਣਗੇ ਬੱਚੇ ਉਹੀ
ਭਾਈ ਏਹੇ ਬਹੁਤ ਸਸਤੀ ਚੀਜ ਆ ਪਰ ਦਮਾਗ ਦੇ ਨਾਲੋਂ ਬਹੁਤ ਮਹਿੰਗੀ ਚੀਜ ਆ ਜੇ ਆਪਾਂ ਇਹਦਾ ਮੁੱਲ ਪਾਈਏ ਨਾ ਤਾਂ ਆਪਾਂ ਦਿਲ ਵਿੱਚ ਇਹਦਾ ਬਹੁਤ ਬੜਾ ਮੁੱਲ ਕਰ ਸਕ ਦੇਖਦੇ ਹਾ, ਜੇ ਆਪਾਂ ਕੋਈ ਸਾਹਿਤ ਹੋ ਗਿਆ ਜਾਂ ਕੋਈ ਚੀਜ਼ਾਂ ਹੋ ਗਈਆਂ ਪੜ੍ਹਾਈ ਦੀਆਂ ਇਹ ਸਸਤੀਆਂ ਨੇ ਪਰ ਜਿਹੜਾ ਆਪਾਂ ਪੜ੍ਹਦੇ ਹਾਂ ਉਹ ਮਹਿੰਗੀਆਂ ਨੇ ਕਿਹੜੀਆਂ
ਉਹ ਹੈਗਾ ਵਾ ਗਿਆਨ ਆਪਣਾ ਜਿਹੜਾ।
ਸਾਰਾ ਕੁਛ ਮਹਿੰਗਾ, ਹਾਂ।
ਹੂ
ਸਭ ਕੁਛ ਮਹਿੰਗਾ ਕੀਤਾ ਹੋਇਆ ਇਹਨਾਂ ਨੇ ਤਾਂ, ਬਸ ਇਹਨਾਂ ਦਾ ਇਨਾਂ ਦਾ ਧਿਆਨ ਵੀ ਇਹਨਾਂ ਦੇ ਯੂਨੀਫੋਮਜ ਆ ਗੇ ਵਰਦੀਆਂ ਇਨਾਂ ਦੀਆਂ। ਇਹਨਾਂ ਦੇ
ਯੂਨੀਫੋਮ ਪੂਰੀ ਪ੍ਰੋਪਰ ਜਿਵੇਂ ਪ੍ਰੈਸ ਹੋਣੀ ਚਾਹੀਦੀ ਆ। ਪ੍ਰੈਸ ਨਾ ਹੋਈ ਤਾਂ ਹੀ, ਤਾਂ ਵੀ ਫਾਈਨ ਪਾਉਂਦੇ ਨੇ। ਟਾਈ ਚਾਹੀਦੀ ਆ, ਗਰਮੀ ਹੋਵੇ ਸਰਦੀ ਹੋਵੇ ਟਾਈ ਜ਼ਰੂਰੀ ਆ।
ਇਹ ਆਹੀ ਚੀਜ਼ਾਂ ਦੇਖਦੇ ਨੇ, ਵੀ ਇਹਦੀ ਟਾਈ ਕਿੱਥੇ ਬੰਨੀ ਹੋਈ ਹੈ ਕਿੱਥੇ ਨੀ ਬਨੀ, ਪਰ ਇਹ ਪੜ੍ਹਾਈ ਕੀ ਕਰ ਰਹੇ, ਉਹ ਕਦੇ ਦੇਖਿਆ ਇਹਨਾਂ ਨੇ।
ਹਾਂਜੀ, ਉਹਦੇ ਵੱਲ ਨੀ ਗੌਰ। ਬਸ ਫਿਰ ਪੈਰੈਂਟਸ ਸੱਦ ਲੈਂਦੇ ਨੇ, ਵੀ ਆਹ ਹੋ ਗਿਆ ਜੀ ਉਹ ਹੋ ਗਿਆ। ਤੇ ਆਪਣੇ ਵਾਰੀ ਏ, ਪੜ੍ਹਾਈ ਚੰਗੀ ਤਰ੍ਹਾਂ ਕਰਾਉਂਦੇ ਨੀ ਬੱਚਿਆਂ ਨੂੰ ਨਹੀਂ ਵੀ ਸਮਝ ਆਉਂਦੀ ਵੀ ਫੇਰ ਦੁਬਾਰਾ ਸਮਝਾਓ ਬੱਚਿਆਂ ਨੂੰ। ਉਹ ਫੇਰ ਕਹਿੰਦੇ ਨੇ ਟਿਊਸ਼ਨ ਤੋਂ ਸਮਝ ਲੋੋ। ਵੱਖਰੇ ਕੋਚਿੰਗ ਵੀ ਲੱਗੇ ਨੇ ਸਕੂਲ ਵਿੱਚ।
ਮੇਰਾ ਇੱਕ ਮੇਰਾ ਇੱਕ ਚੀਜ਼ ਤੇ ਏ ਗੱਲ ਕਹਿਣੀ ਆ, ਜਿਵੇਂ ਇਹ ਪੇਰੈਂਟਸ ਮੀਟਿੰਗ ਰੱਖਦੇ ਨੇ ਸਾਰੇ ਪੇਰੈਂਟਸ ਨੂੰ ਬੁਲਾਉਂਦੇ ਨੇ ਨਾ, ਵੀ ਤੁਹਾਡੇ ਬੱਚੇ ਬਚਿਆਂ ਨੇ, ਔਰ ਇਹ ਪੇਰੈਂਟਸ ਮੀਟਿੰਗ ਵਿੱਚ ਰੱਖ ਕੇ ਪਤਾ ਕੀ ਕਹਿੰਦੇ ਨੇ ਤੁਹਾਡੇ ਬੱਚਿਆਂ ਦਾ ਟਿਫਿਨ, ਇਹ ਬਰਾਬਰ ਨਹੀਂ ਸੀਗਾ। ਤੁਹਾਡੇ ਬੱਚਿਆਂ ਦੀ ਵਰਦੀ ਇਹ ਬਰਾਬਰ ਨਹੀਂ ਸੀ, ਇਹ ਪੜ੍ਹਾਈ ਬਾਰੇ ਗੱਲ ਨਹੀਂ ਕਰਦੇ, ਮੈਂ ਕਹਿੰਦੀ ਹਾਂ ਪੇਰੈਂਟਸ ਲੋਕਾਂ ਨੇ ਟੀਚਰਸ ਲੋਕਾਂ ਦੀ ਵੀ ਮੀਟਿੰਗ ਰੱਖਣੀ ਚਾਹੀਦੀ ਹੈ, ਜਿਵੇਂ ਪੈਰੈਂਟਸ ਮੀਟਗ ਆ ਨਾ ਉਵੇਂ ਟੀਚਰਸ ਮੀਟਿੰਗ ਰੱਖੋ ਸਾਰੇ ਪੇਰੈਂਟਸ ਮਿਲ ਕੇ ਤੇ ਇਹਨਾਂ ਨੂੰ ਪੁੱ ਪੁਛੋ ਸਾਡੇ ਬੱਚਿਆਂ ਦੀ ਪੜ੍ਹਾਈ ਤੁਸੀਂ ਕਿੱਥੇ ਤੱਕ ਲੈ ਕੇ ਆਏ ਓੰ, ਸਾਡੇ ਬੱਚੇ ਅੱਜ ਇਹ ਪੜ੍ਹੇ ਨੇ ਅੱਗੇ ਕੀ ਪੜ੍ਹਾਇਆ ਤੁਸੀਂ, ਇਹਨਾਂ ਦੀ ਮੀਟਿੰਗ ਆਪਾਂ ਲੈਣੀ ਚਾਹੀਦੀ ਆ ਹੁਣ।
ਏਦਾਂ ਹੋਈ ਸੀ, ਜਿਹੜੇ ਟੌਪਰ ਬੱਚੇ ਸੀ ਨਾ ਪੰਜ ਟੌਪਰ ਬੱਚੇ ਸੀਗੇ। ਜਿੱਦਾਂ ਫਾਈਵ ਤੱਕ ਜਿਹੜੇ ਵੀ ਪੰਜ, ਜਿਹੜੀ ਕਲਾਸ ਦੇ ਪੰਜ -ਪੰਜ ਇੱਦਾਂ ਬੱਚੇ ਲਏ ਸੀ, ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਸੀ। ਤੇ ਫਿਰ ਉਹਨਾਂ ਦੇ ਪੇਰੈਂਟਸ ਨੇ ਕਿਹਾ ਕਹਿੰਦੇ, ਤੁਸੀਂ ਬੁਕਸ ਲਇੰਨੀਆਂ ਮਹਿੰਗੀਆਂ ਲਾਈਆਂ ਨੇ ਇੰਨੀਆਂ ਬੁੱਕਾਂ ਮਹਿੰਗੀਆਂ ਲਾਈਆਂ ਨੇ, ਤੇ ਉਹਦੇ ਵਿੱਚ ਚੋਂ ਕਈ ਬੁੱਕਾਂ ਏਦਾਂ ਨੇ ਤੁਸੀਂ ਟੱਚ ਤੱਕ ਨਹੀਂ ਕਰਾਈਆਂ, ਉਹਦੇ ਵਿੱਚ ਹੋਮਵਰਕ ਤਾਂ ਕੀ ਤੁਸੀਂ ਕੁਛ ਸਮਝਾਇਆ ਵੀ ਨੀ, ਉਹਨਾਂ ਨੂੰ।
ਤੇ ਉਹ ਓਦਾਂ ਹੀ ਵੇਸਟ ਗਈਆਂ ਨੇ, ਇਹ ਹੋਈ ਸੀਗੀ ਮੀਟਿੰਗ ਸਕੂਲ 'ਚ
ਬਿਲਕੁਲ ਸਹੀ, ਫਿਰ ਬਿਲਕੁਲ ਸਹੀ ਕੀਤਾ।
ਤੇ ਹੋਰ ਵੀ ਕਾਫੀ ਕੁਛ ਕਿਹਾ ਸੀ ਉਹਨਾਂ ਨੇ। ਵੀ ਕਹਿੰਦੇ - ਕਹਿੰਦੇ ਅਸੀਂ ਹਾਂ। ਵੀ ਅਸੀਂ ਕਿੱਦਾਂ ਬੁੱਕਾਂ ਲੈਂਨੇ ਆਂ, ਕਿੱਦਾਂ ਨੀ ਇਹ ਸਾਨੂੰ ਪਤਾ ਵੀ ਜਦ ਵੇਸਟ ਹੀ ਜਾਣੀਆਂ ਨੇ, ਜਦ ਬੁੱਕਾਂ ਸਾਲ -ਸਾਲ ਵਰਤੀਆਂ ਹੀ ਨਹੀਂ ਜਾਣਗੀਆਂ, ਉਹਦਾ ਪੀਰੀਅਡ ਹੀ ਨਹੀਂ ਲੱਗਣਾ ਫਿਰ ਫਾਇਦਾ ਕੀ।
ਨਹੀਂ, ਇਹ ਗੱਲ ਤਾਂ ਸਹੀ ਇਹਨਾਂ ਉੱਤੇ ਵੀ ਆਪਾਂ ਕੁਛ ਨਾ ਕੁਛ ਅ ਅਹ ਕੋਈ ਇਹਨਾਂ ਦੀ ਕੋਈ ਜਿਹੜੀਆਂ ਗੱਲਾਂ ਗਲਤ ਨੇ, ਇਹਨਾਂ ਨੂੰ ਵਿਰੋਧ ਵੀ ਕਰਨਾ ਚਾਹੀਦਾ ਦਗਾ, ਹੁਣ ਮੇਰੀ ਗੱਲ ਸੁਣੋ, ਹੁਣ ਇਹ ਸ ਸਕੂਲਾਂ, ਬੱਸਾਂ ਤੇ, ਅਸੀਂ ਫੀਸਾਂ ਭਰਦੇ ਹਾਂ, ਹੁਣ ਇਹ ਆਪ ਜਿਹੜੀਆਂ ਅਧਿਆਪਕਾਂ ਹੋ ਗਈਆਂ, ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੀਆਂ ਨੇ, ਇਹਨਾਂ ਦੇ ਬੱਚਿਆਂ ਦੀ ਫੀਸਾਂ ਮਾਫ਼ ਨੇ
ਹਾਂਜੀ।
ਠੀਕ ਆ, ਇਹਨਾਂ ਦੀਆਂ ਫੀਸਾਂ ਮਾਫ਼ ਨੇ ਫਿਰ ਇਹਨਾਂ ਨੂੰ ਕੋਈ ਲੈਣਾ -ਦੇਣਾ ਹੀ ਨਈ ਐ, ਕਿਉਂਕਿ, ਇਹਨਾਂ ਨੂੰ ਅੱਛੀਆਂ-ਅੱਛੀਆਂ ਪਗਾਰਾਂ, ਮਿਲ ਰਹੀਆਂ ਨੇ ਟੀ ਚਰਾਂ ਨੂੰ, ਇਹਨਾਂ ਦੇ ਬੱਚੇ ਫਰੀ ਪੜ੍ਹ ਰਹੇ ਨੇ ਫਿਰ ਇਹ ਬਾਕੀ ਦਿਆਂ ਦੇ ਬੱਚੇ, ਸਾਡੇ ਕੋਲ ਪੜ੍ਹਨ ਜਾਂ, ਨਾ ਪੜ੍ਹਨ ਇਹਨਾਂ ਨੂੰ ਕੀ ਮਤਲਬ
ਹਮ।
ਫੇਰ ਇਹ, ਆਪਣਾ ਮਤਲਬ ਹੀ, ਭਾਲਦੀਆਂ ਨੇ ਸਾਰੀਆਂ
ਹਮ ਪਰ ਜ਼ਿਆਦਾਤਰ, ਇਹ ਸਕੂਲ ਜਿਹੜੇ ਹੈਗੇ ਨੇ ਜਿੰਨਾਂ ਦੇ ਸਕੂਲ ਨੇ ਕਹੀ ਸੀ। ਪਿੰਸੀਪਲ ਹੋ ਗਿਆ ਜਾਂ ਡਾਇਰੈਕਟਰ ਹੋ ਗਿਆ, ਉਹਨਾਂ ਦੀ ਜਿੰਮੇਵਾਰੀ ਹੁੰਦੀ ਆ।
ਅੱਛਾ।
ਟੀਚਰਾਂ ਦੇ ਨਾਲ-ਨਾਲ ਉਨਾਂ ਦੀ ਵੀ ਜ਼ਿਆਦਾ, ਜਿੰਮੇਵਾਰੀ ਐ
ਉਹ ਤਾਂ ਹੁੰਦੀ ਏ ਫਿਰ
ਪਰ ਓਨਾਂ ਨੇ ਬੁੱਕ, ਉਨਾਂ ਨੇ ਬੁੱਕ ਬੁੱਕਾਂ ਲਾਈਆਂ ਕਿਉਂਕਿ, ਸਕੂਲ ਦੀਆਂ ਬੁੱਕਾਂ ਨੇ, ਸਕੂਲ ਵਾਲਿਆਂ ਨੇ ਮਤਲਬ ਪਾਈਆਂ ਹੁੰਦੀਆਂ ਨੇ ਆਪਦੀਆਂ ਬੁੱਕਾਂ, ਤੇ ਉਹ ਆਪਣੇ ਕੋਲੋਂ ਆ, ਪ੍ਰਾਈਵੇਟਲੀ ਜਿੱਦਾਂ ਦਿੰਦੇ ਨੇ
ਅੱਛਾ।
ਉਹ ਉਨਾਂ ਦੇ ਸਕੂਲ ਚੋਂ ਈ ਮਿਲਦੀਆਂ ਨੇ, ਬਾਹਰੋ ਕਿਤੇ ਵੀ ਨਈ ਮਿਲਦੀਆਂ
ਅੱਛਾ।
ਜੇ ਸਾਰੀਆਂ ਚੀਜ਼ਾਂ ਥੋਤੋ ਈ ਲੈਣੀਆਂ ਨੇ, ਫਿਰ ਅਸੀਂ ਬਾਹਰ ਜਾ ਕੇ ਟਿਊਸ਼ਨ ਕਿਉਂ ਪੜ੍ਹਾਈਏ, ਫਿਰ ਤੁਸੀਂ ਪੜ੍ਹਾਈ ਨੀ ਪੜਾਉਂਦੇ ਸਿਰਫ ਸਾਡੇ ਬੱਚਿਆਂ ਨੂੰ ਤੁਸੀਂ ਵਰਦੀਆਂ ਦਿੰਨੇ ਓ, ਸਿਰਫ ਸਾਡੇ ਬੱਚਿਆਂ ਨੂੰ ਤੁਸੀਂ, ਪ੍ਰਿੰਟ ਕੀਤੀ ਹੋਈ ਪੜ੍ਹਾਈ ਪੜ੍ਹਾਨੇ ਓ ਸਰ ਬੁੱਕਾਂ ਦਿੰਨੇ ਓ, ਫਿਰ ਤੁਸੀਂ ਪ੍ਰਿੰਟ ਕੀਤੀ ਹੋਈ ਸਟੱਡੀ ਤੁਸੀਂ ਪ੍ਰਿੰਟ ਕੀਤੀ ਹੋਈ ਜਿਹੜੀ ਤੁਹਾਡੀ ਨਿਆਮਤ, ਤੁਸੀਂ ਛਪਾ ਰਹੇ ਓ, ਫਿਰ ਤੁਸੀਂ ਸਾਡੇ ਬੱਚਿਆ ਨੂੰ ਕਿਉਂ ਨੀ ਦੇ ਰਹੇ ਇਹ ਚੀਜ਼ਾਂ ਦਾ ਮੈਂ ਤਾਂ ਕਿਹਨੀ ਆ ਬੋਤ
ਯੂਨੀਫਾਰਮ ਵੀ, ਸਕੂਲ ਤੋਂ ਈ ਸ਼ੂਜ਼ ਵੀ, ਸਕੂਲ ਤੋਂ ਈ ਜੇੜਾ ਹਾਂ।
ਜਿਹੜੀ ਪੈਨਸਿਲ-ਇਰੇਜ਼ਰ ਤੱਕ ਉਧਰੋਂ ਮਿਲਦੀ ਏ। ਜਦੋਂ ਸਾਲ ਦਾ ਐਡਮਿਸ਼ਨ ਕਰਾਣ, ਜਾਈਦਾ ਨਾ ਓਧਰੋਂ ਈ ਦਿੰਦੇ ਨੇ ਬੋਕਸ, ਉਦੇ ਵਿੱਚ ਈ ਪੈਸੇ ਐਡ ਹੋ ਜਾਂਦੇ ਆਂ ਏ ਆਪਾਂ ਬਾਹਰੋਂ ਨੀ ਲੈ ਸਕਦੇ।
ਫੇਰ ਏਨਾਂ ਨੂੰ ਕਹਿਣਾ ਵੀ ਚਾਹੀਦਾ ਜਦੋਂ ਅਸੀਂ ਸਾਡੀਆਂ ਸਾਰੀਆਂ ਚੀਜ਼ਾਂ ਬਾਹਰ ਅਸੀਂ ਖਰੀਦੀ ਕਰ ਸਕਦੇ ਆਂ, ਸਾਨੂੰ ਥੋਤੋਂ ਲੈਣ ਦੀ ਲੋੜ ਨੀ ਆ, ਅਸੀਂ ਫੀਸ ਥੋਨੂੰ ਸਿਰਫ ਪੜ੍ਹਾਈ, ਸਾਡੇ ਬੱਚਿਆਂ ਨੂੰ ਪੜ੍ਹਾਣ ਦੀ ਦੇਵਾਂਗੇ, ਸਾਨੂੰ ਵੀ ਇੰਨਾ ਨੌਲੇਜ ਹੈ ਤੁਸੀਂ ਸਾਡੇ ਬੱਚੇ ਨੂੰ ਪੜ੍ਹਾ ਸਕਦੇ ਔ, ਪਰ ਤੁਸੀਂ ਜਦੋਂ ਪੜ੍ਹਾਣਾ ਈ ਨਈ
ਉਹੀ ਪਹਿਲਾ ਵਰਗੀ ਪੜ੍ਹਾਈ ਹੈ ਈ ਨਈ, ਹੁਣ ਪਹਿਲਾ ਵਰਗੀ ਨਈ ਹੈ ਪਹਿਲਾਂ ਫੀਸਾਂ ਵੀ ਘੱਟ ਹੁੰਦੀਆਂ ਸੀ। ਵਧੀਆ ਪੜ੍ਹਾਈ ਵੀ ਹੁੰਦੀ ਸੀ। ਹੁਣ ਦੇ ਬੱਚੇ ਟੈਂਥ ਵਿੱਚ ਵੀ ਚੱਲ ਜਾਦਾ, ਉਨਾਂ ਨੂੰ ਪਤਾ ਨਈ ਲੱਗਦਾ ਪੈਂਤੀ ਸੌ ਤੇ ਥਰੀ-ਥਾਊਜੈਂਡ, ਫਾਈਵ-ਹੰਡਰਡ ਕਿੰਨੇ ਹੁੰਦੇ ਨੇ? ਹੁੰਦੇ ਸੇਮ ਈ ਨੇ, ਪਰ ਉਹਨਾਂ ਨੂੰ ਏਨਾ ਨੀ ਪਤਾ ਲੱਗਦਾ।
ਨਈ ਫੇਰ ਨਈ ਨਿਆਨ ਈ ਨੀ ਨਾ ਉਸ ਚੀਜ਼ ਦਾ, ਕੋਈ ਚੀਜ਼ ਦਾ ਕੋਈ ਚੀਜ਼ ਦਾ ਗਿਆਨ ਨਹੀਂ ਦੇ ਰਹੇ ਲੋਕੀ, ਸਿਰਫ ਚੀਜ਼ਾਂ ਉੱਤੇ ਹੀ ਧਿਆਨ ਆ ਇਨਾਂ ਦਾ, ਇਹ ਆਪ ਮੈਨੂੰ ਲੱਗਦਾ ਇਨਾਂ ਦੀਆਂ ਇੰਨੀਆਂ ਪੜ੍ਹਾਈਆਂ ਨਹੀਂ ਹੋਈ ਹੋਈਆਂ ਨੇ ਇੱਕ ਸਿਰਫ਼ ਤੁਸੀਂ ਵਸ਼ੀਲਾ ਫੜ ਲਓ। ਤੇ ਨਾਲ ਲੈ ਕੇ ਇਹਨਾਂ ਨੂੰ ਟੀਚਰਾਂ ਨੂੰ ਲਗਾਇਆ ਹੋਇਆ, ਇਹਨਾਂ ਦੇ ਅਸਲੀ ਗਿਆਨ ਨਈ ਆਂ ਇਨਾਂ ਕੋਲ, ਤਾਂਇਓ ਬੱਚੇ ਅੱਜ-ਕੱਲ੍ਹ ਪੜ੍ਹ ਨੀ ਰਏ, ਇਹਨਾਂ ਦਾ ਹੀ ਹੋਰੀ ਈ ਕੁਛ ਧਿਆਨ ਹੋਰ ਈ ਪਾਸੇ ਬੱਚਿਆਂ ਦਾ।
ਹਾਂਜੀ। ਨਹੀਂ ਉਹ ਸਹੀ ਗੱਲ ਆ, ਪਹਿਲਾਂ ਟੀਚਰ ਵੀ ਮਤਲਬ ਸਟ੍ਰਿੱਕਟ ਹੁੰਦੇ ਸੀਗੇ। ਤੇ ਹੁਣ ਹੈਗੇ ਵੀ ਨੇ ਜਿਹੜੇ ਹੈਗੇ ਨੇ ਉਹ ਚੱਲਣ ਨੀ ਦਿੰਦੇ ਉਹਨਾਂ ਦੀ।
ਬਿਲਕੁਲ ਸਹੀ ਗੱਲ ਕਹੀ ਭੈਣ ਜੀ।
ਹਾਂਜੀ।
ਚਲੋ ਠੀਕ ਆ ਭੈਣ ਜੀ ਇੱਕ ਕੋਲ ਆ ਰਹੀ ਆ ਮੈਨੂੰ, ਮੈਂ ਤੁਹਾਨੂੰ ਥੋੜੇ ਟੈਮ ਤੇ ਫਿਰ ਕਰਾਂਗੀ, ਓਕੇ ਜੀ ਸਤਿ ਸ੍ਰੀ ਕਾਲ।